ਹਾਂਜੀ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ ਓ?
ਹਾਂਜੀ, ਵਧੀਆ ਜੀ।
ਹੋਰ ਕੀ ਕਰਦੇ ਪਏ ਓ?
ਬਸ ਬੈਠੇ ਆ ਜੀ। ਪੱਖੇ ਦੀ ਹਵਾ ਲੈ ਰਹੇ ਆ ਗਰਮੀ ਬਹੁਤ ਏ।
ਗਰਮੀ ਦਾ ਤਾਂ ਦੇਖੋ ਸਾਰੇ ਪਾਸੇ ਇਹੀ ਹਾਲ ਹੋਇਆ ਪਿਆ। ਅੱਜ ਵੈਸੇ ਅੱਗੇ ਨਾਲੋਂ ਥੋੜ੍ਹਾ ਜਿਹਾ ਮੌਸਮ ਵੀ ਹੈਗਾ।
ਹਾਂਜੀ-ਹਾਂਜੀ ਫ਼ਰਕ ਪਿਆ ਪਹਿਲੇ ਨਾਲੋਂ।
ਹਾਂਜੀ-ਹਾਂਜੀ ਇਹ ਤੇ ਹੈ ਹੀ ਐ ਜੀ। ਹੋਰ ਦੱਸੋ?
ਮੀਂਹ ਦੇ ਬਸ ਸਭ ਵਧੀਆ ਜੀ ਮੀਂਹ ਦੇ ਆਸਾਰ ਲੱਗ ਰਹੇ ਨੇ ਵੀ ਮੀਂਹ ਪਏਗਾ।
ਹਾਂਜੀ ਦੇਖੋ ਸ਼ਾਇਦ ਰਾਤ ਨੂੰ ਵਰ ਵੀ ਜਾਵੇ।
ਹਾਂਜੀ।
ਪੈਜੇ ਸਗੋਂ ਵਧੀਆ ਗਰਮੀ ਵੀ ਤੇ ਇੰਨੀ ਹੋਈ ਦੀ ਐ ਨਾ।
ਬਹੁਤ ਜ਼ਿਆਦਾ ਗਰਮੀ ਹੋਈ
ਨਾ ਕਿਤੇ ਜਾ ਸਕਦੇ ਆ ਨਾ ਆ ਸਕਦੇ ਆ।
ਹਾਂਜੀ। ਹੋਰ ਤੁਸੀਂ ਦੱਸੋ ਸਭ ਠੀਕ ਠਾਕ?
ਹਾਂਜੀ ਬਸ ਬੈਠੇ ਐ ਬੱਚਿਆਂ ਨਾਲ ਸਕੂਲ ਦੇ ਹੋਮਵਰਕ ਵਗੈਰਾ ਮਿਲੇ ਨੇ ਉਹ ਕਰਵਾਉਂਦੇ ਪਏ ਆ।
ਹਾਂਜੀ, ਹਾਂਜੀ ਉਹ ਵੀ ਡਿਊਟੀ ਹੈਗੀ। ਕਿ ਉਹ ਵੀ ਬਹੁਤ ਜ਼ਰੂਰੀ ਐ
ਜੀ ਇਹ ਤਾਂ ਹੈ ਹੀ ਐ ਜੀ।
ਹਾਂਜੀ। ਹੋਰ, ਆਪਣਾ, ਧੀਆਂ ਬਾਰੇ ਗੱਲ ਕਰ ਕਰਦੇ ਹਾਂ ਆਪਾਂ।
ਹਾਂਜੀ -ਹਾਂਜੀ।
ਨਹੀਂ ਜੀ। ਧੀਆਂ, ਜਮਦੀ -ਜਮਦੀਆਂ ਕੀਤੇ ਨੇ
ਜੀ- ਜੀ ਹਾਂਜੀ।
ਹਾਂਜੀ ਪਲਦੀਆਂ ਕਿਤੇ ਨੇ
ਹਾਂਜੀ, ਇਹ ਤੇ ਹੈ ਹੀ ਐ ਜੀ।
ਹਾਂਜੀ। ਤੇ, ਉਸ ਘਰ ਨੂੰ ਛੱਡ ਕੇ, ਅਗਲੇ ਘਰ ਨੂੰ ਵਸਾਉਂਦੀਆਂ ਨੇ।
ਬਿਲਕੁਲ ਤਾਂਹੀ ਤੇ ਧੀਆਂ ਨੂੰ ਬਗਾਨਾ ਧੰਨ ਕਹਿੰਦੇ ਨੇ।
ਹਾਂਜੀ।
ਪਰ ਦੇਖੋ, ਪਹਿਲੇ ਟਾਈਮ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਥੋੜ੍ਹਾ ਕਰਦੇ ਸੀ ਵਿਤਕਰਾ, ਪਰ ਅੱਜ ਦੇ ਟਾਈਮ 'ਚ ਦੇਖੋ ਇਹ ਚੀਜ਼ ਹੈਨੀ ਅੱਜ ਦੇ ਟਾਈਮ 'ਚ ਕੁੜੀਆਂ ਮੁੰਡਿਆਂ ਨੂੰ ਬਰਾਬਰ ਸਮਝਿਆ ਜਾਂਦਾ ਐ।
ਬਿਲਕੁਲ ਜੀ।
ਹੁ ਪਹਿਲੇ ਟਾਈਮ 'ਚ ਦੇਖੋ ਮਾਂ ਪਿਓ ਕੀ ਕਰਦੇ ਸੀ ਬਈ ਨਹੀਂ ਅਸੀਂ ਮੁੰਡੇ ਨੂੰ ਪੜ੍ਹਾਉਣਾ ਐ ਕੁੜੀਆਂ ਨੂੰ ਨਹੀਂ ਪੜ੍ਹਾਣਾ, ਅੱਜ ਦੇ ਟਾਈਮ ਵੀ ਵਿੱਚ ਦੇਖੋ ਅਸੀਂ ਕਹਿੰਦੇ ਹਾਂ ਕਿ ਮੁੰਡਿਆਂ ਨਾਲੋਂ ਕਈ ਗੁਣਾ ਅੱਗੇ ਕੁੜੀਆਂ ਗਈਆਂ ਹੋਈਆਂ ਨੇ।
ਬਿਲਕੁਲ ਹਰ, ਹਰ ਫੀਲਡ ਵਿੱਚ ਕੁੜੀਆਂ ਅੱਗ ਅੱਗੇ ਨੇ ਮੁੰਡਿਆਂ ਨਾਲੋਂ, ਹਾਂਜੀ ਨਾਲੇ ਵੇਖਣ ਦਾ ਨਜ਼ਰੀਆ ਸਿਰਫ। ਜਿੰਨੇ ਸਮਝਣਾ ਉਨੇ, ਧੀ ਚੋਂ ਵੀ ਪੁੱਤ ਨੂੰ ਵੇਖ ਲੈਣਾ।
ਹਮ।
ਵੇਖਣ ਦਾ ਨਜ਼ਰੀਆ ਨਾ ਬਸ।
ਬਿਲਕੁਲ ਜੀ ਦੇਖੋ ਧੀਆਂ ਤੇ ਵੈਸੇ ਵੀ। ਬੜੀਆਂ ਪਿਆਰੀਆਂ ਹੁੰਦੀਆਂ ਨੇ ਦੇਖੋ, ਮਾਂ-ਪਿਓ ਦਾ ਪਿਆਰ ਵੀ ਲੈਂਦੀਆਂ ਨੇ ਉਹ।
ਹਾਂਜੀ। ਬਿਲਕੁਲ ਜੀ।
ਹੋਰ ਦੱਸੋ?
ਪੁੱਤਰਾਂ ਨਾਲੋਂ ਜ਼ਿਆਦਾ ਨੇੜਤਾ ਹੁੰਦੀ ਏ। ਮਾਂ-
ਜੀ-ਜੀ ਦੇਖੋ ਅਹ ਅਸੀ ਵੀ ਹ ਦੇਖੋ। ਅਸੀ ਵੀ ਵਿਆਹ ਕੇ ਦੂਜੇ ਘਰ ਆਏ ਵੇ ਹਾਂ। ਮੈਨੂੰ ਅੱਜ ਵੀ ਆਪਣਾ ਟਾਈਮ ਯਾਦ ਆ। ਜਦੋਂ ਮੇਰਾ ਵਿਆਹ ਹੋਇਆ ਤੇ ਮੇਰਾ ਛੋਟਾ ਭਰਾ ਸੀ। ਦੇਖੋ, ਉਹ ਸਾਰੀ ਰਾਤ ਰੋ-ਰੋ ਕੇ ਉਹਦਾ ਤੇ ਪਾਪਾ ਦਾ ਨਾ ਬੁਰਾ ਹਾਲ ਗਿਆ। ਬਈ ਉਹਨਾਂ ਨੇ ਸਵੇਰੇ ਉੱਠਦਿਆਂ ਸਾਰ ਫੋਨ ਕੀਤਾ ਸੱਤ ਵਜੇ, ਬਈ ਅਸੀਂ ਤੁਹਾਡੇ ਘਰ ਆਣ ਲੱਗੇ ਹਾਂ।
ਹਾਂਜੀ।
ਤੇ ਉਹ ਸਾਡੇ ਘਰ ਆਏ ਸਵੇਰੇ, ਉੱਠਦਿਆਂ ਸਾਰ ਤੇ ਮੰਮੀ ਕਹਿੰਦੇ ਬਈ ਦੇਖ ਦੋਨਾਂ ਨੂੰ ਇੰਨਾ ਤੇਜ਼ ਰਾਤ ਦਾ ਬੁਖਾਰ ਏ। ਇਹਨਾਂ ਨੇ ਸਾਰੀ ਰਾਤ ਸੋ ਕੇ ਨਹੀਂ ਵੇਖਿਆ।
ਹਾਂਜੀ।
ਤੇ ਦੇਖੋ ਜੇ ਮਾਂ-ਪਿਓ ਦੀ ਧੀਆਂ ਦੇ ਵਿੱਚ ਜਾਨ ਪਈ ਹੁੰਦੀ ਏ ਤੇ ਧੀਆਂ ਦੀ ਵੀ ਪਈ ਹੁੰਦੀ ਏ।
ਬਿਲਕੁਲ ਜੀ ਬਿਲਕੁਲ।
ਲਿਆ ਪਰ ਲੇਕਿਨ ਸਾਡੇ ਮਾਂ ਪਿਓ ਨੂੰ ਛੋਟੀ ਜਿਹੀ ਵੀ ਦਿੱਕਤ ਹੁੰਦੀ ਏ ਨਾ ਤੇ ਸਾਡੇ ਦਿਲ ਚ ਪਹਿਲਾ ਈ ਚੁੰਡੀ ਵੱਜਦੀ ਐ, ਅਸੀ ਰਾਤੀ ਸਾਨੂੰ ਬੇਚੈਨੀ ਹੁੰਦੀ ਅਸੀ ਕਹਿੰਦੇ ਹਾਂ ਕਿ ਨਹੀਂ ਸਾਡੇ ਘਰ ਜ਼ਰੂਰ ਕੋਈ ਗੱਲ ਐ।
ਠੀਅ ਬਿਲਕੁਲ ਜੀ। ਅਟੈਚਮੈਂਟ ਹੁੰਦੀ ਏ ਨਾ ਦਿਲੋਂ ਦਿਲੋਂ ਜੁੜਾਵ ਹੁੰਦਾ।
ਬਿਲਕੁਲ ਜੀ ਬਿਲਕੁਲ। ਜਿਨਾਂ ਨੇ ਜੰਮਿਆ, ਜਿਨ੍ਹਾਂ ਨੇ ਸਾਨੂੰ ਪਾਲਿਆ। ਜਿਹਨਾਂ ਦਾ ਅਸੀ ਖੂਨ ਆ ਦੇਖੋ ਉਹਨਾਂ ਦੀ ਤਾਂ ਖਿੱਚ ਹੋਏਗੀ ਨਾ ਸਾਨੂੰ।
ਹਾਂਜੀ ਬਿਲਕੁਲ।
ਦੋ ਘਰਾਂ ਨੂੰ ਸੰਭਾਲਣਾ ਤੇ ਇਹ ਧੀਆਂ ਹੀ ਕਰ ਸਕਦੀਆਂ ਨੇ।
ਹਾਂ ਬਿਲਕੁਲ-ਬਿਲਕੁਲ।
ਹਾਂਜੀ। ਦੋ ਘਰਾਂ ਨੂੰ ਵਸਾਣਾ ਦੋ ਘਰਾਂ ਨੂੰ ਸਾਂਭਣਾ।
ਬਿਲਕੁਲ-ਬਿਲਕੁਲ ਬਸ। ਅਸੀਂ ਤਾਂ ਇਹ ਕਹਿੰਦੇ ਹਾਂ ਚਲੋ, ਅਸੀਂ ਵੀ ਧੀਆਂ ਵਾਲੇ ਹਾਂ ਜਿੱਦਾਂ ਸਾਡੀ ਕਿਸਮਤ ਪ੍ਰਮਾਤਮਾ ਨੇ ਵਧੀਆ ਲਿਖੀ ਏ ਓਦਾਂ ਹੀ ਸਾਰਿਆਂ ਦੀ ਧੀਆਂ ਦੀ ਕਿਸਮਤ ਵਧੀਆ ਲਿਖੀ। ਪਰਮਾਤਮਾ ਆਪਣੇ ਘਰ ਖੁਸ਼ ਰਹਿਣ ਸੁਖੀ ਵਸਣ ਆਪਣੇ ਘਰ‌।
ਹਾਂਜੀ ਬਿਲਕੁਲ।
ਧੀਆਂ ਖੁਸ਼ ਹੁੰਦੀਆਂ ਨੇ ਤੇ ਮਾਂ ਪਿਓ ਵੀ
ਹਾਂਜੀ-ਹਾਂਜੀ, ਬਿਲਕੁਲ ਸਹੀ ਗੱਲ ਕਹੀ ਤੁਸੀਂ। ਬਿਲਕੁਲ। ਅੱਜ ਦੇ ਟਾਈਮ ਵਿੱਚ ਦੇਖੋ ਕਈ ਲੋਕ ਕੀ ਹੈ ਕਿ ਆਪਣੀ ਧੀਆਂ ਦੇ ਵਿਆਹ ਕਰਦੇ ਨੇ ਤੇ ਸਹੀ ਤਰ੍ਹਾਂ ਜਾਂਚ ਪੜਤਾਲ ਨਹੀ ਕਰਦੇ। ਕੀ ਹੈ ਕਿ ਆਪਣੀ ਧੀਆਂ ਨੂੰ ਵਿਆਹਣ ਦੀ ਕਰਦੇ ਨੇ ਪਰ ਉਹ ਇਹ ਨਹੀਂ ਸੋਚਦੇ ਕਿ ਕੱਲ੍ਹ ਨੂੰ ਸਾਨੂੰ ਕਿੰਨੀ ਪਰੇਸ਼ਾਨੀ ਹੋ ਸਕਦੀ ਐ।
ਹਾਂਜੀ, ਬਿਲਕੁਲ।
ਅੱਜ- ਕੱਲ੍ਹ ਜਿਹੜੇ ਅੱਸੀ ਪਰਸੈਂਟ ਘਰ ਜਿਹੜੇ ਅਹ ਜਿਵੇਂ ਕਿ ਕੁੜੀਆਂ ਦੇ ਡਿਵੋਰਸ ਹੁੰਦੇ ਨੇ ਜਾਂ ਜੋ ਵੀ ਐ। ਉਹ ਇਹੀ ਰਿਜ਼ਨ ਐ ਕੇ ਅਸੀ ਲੋਕ ਪਹਿਲੇ ਆਪਣੇ ਚੰਗੀ ਤਰ੍ਹਾਂ ਜਾਂਚ -ਪੜਤਾਲ ਨਹੀਂ ਕਰਦੇ।
ਹਾਂਜੀ ਬਿਲਕੁਲ ਇਹ ਚੀਜ਼ ਤੇ ਤੁਸੀਂ ਬਹੁਤ ਵਧੀਆ ਕਹੀਏ। ਇਹ ਗੱਲ ਬਹੁਤ ਵਧੀਆ ਕਹੀਏ ਕੀ। ਪਹਿਲੇ ਜਾਂਚ - ਪੜਤਾਲ ਹੋਵੇ ਨਾ ਪਹਿਲੇ ਪਹਿਲੇ ਆਪਸ ਵਿੱਚ ਬੈਠ ਕੇ ਮੀਟਿੰਗ ਹੋਈ ਹੋਵੇ। ਤੇ ਉਹਦੇ 'ਚ ਕਈ ਗੱਲਾਂ ਖੁੱਲ੍ਹ ਕੇ ਸਾਹਮਣੇ ਆਂਦੀਆਂ ਨੇ ਫਿਰ
ਅਸੀਂ ਤਾਂ ਹਾਂ
ਕੁਛ ਕਮੀਆਂ ਵੀ ਹੁੰਦੀਆਂ ਨੇ ਨਾ ਫਿਰ ਜੇ ਸੱਚਾਈ ਪੇਸ਼ ਕੀਤੀ ਕੀਤੀ ਜਾਵੇ ਨਾ ਅਗਲਾ ਬੰਦਾ ਤਾਂ ਵੀ ਅਹ ਮੰਨਦਾ ਉਸ ਗੱਲ ਨੂੰ
ਤੇ ਦੇਖੋ ਸਾਨੂੰ ਅੱਜ ਵੀ ਯਾਦ ਏ ਜਦੋਂ ਹਜੇ ਮੇਰਾ ਵਿਆਹ ਸੀ ਤੇ ਮੇਰੇ ਮਾਂ ਪਿਓ ਨੇ ਨਾ ਸਾਡੇ ਚਲੋ ਸਾਡਾ ਰਿਸ਼ਤਾ ਵੀ ਹੋ ਗਿਆ। ਤੇ ਉਸ ਤੋਂ ਬਾਅਦ ਵੀ ਸਾਡੇ ਮੇਰੇ ਇੱਧਰ ਇਨਕੁਆਇਰੀ ਕਰਨ ਵਾਸਤੇ ਭੇਜਿਆ ਬਈ ਪਤਾ ਕਰਕੇ ਆਉ ਮੁੰਡਾ ਠੀਕ ਹੈ ਜਾਂ ਜੋ ਵੀ ਐ। ਮਤਲਬ ਕਿ ਮਾਂ ਪਿਓ ਇੰਨਾ ਜ਼ਿਆਦਾ ਕਈਆਂ ਦੇ ਕਰਦੇ ਨੇ ਬਈ ਸਾਡੇ ਧੀ ਰੁੱਲੇ ਨਾ। ਸੁੱਖੀ ਵਸੇ ਆਪਣੇ ਘਰ।
ਹਾਂਜੀ ਬਿਲਕੁਲ- ਬਿਲਕੁਲ।
ਤੇ ਚਲੋ ਸਾਡੇ ਅੱਗੋਂ ਮਾਂ- ਪਿਓ ਨੇ ਵੀ ਤਹਾਨੂੰ ਇਹੀ ਸਲਾਹ ਦਿੱਤੀ ਐ, ਬਈ ਆਪਣੇ ਘਰ ਖੁਸ਼ ਰਹੋ। ਘੱਟ ਖਾਓ ਵੱਧ ਖਾਓ ਆਪਣੇ ਘਰ ਰਹਿਣਾ ਹੁਣ ਤੁਸੀਂ ਸਾਡੇ ਮਾਂ- ਪਿਓ ਉਹਨਾਂ ਵਿੱਚੋਂ ਨਹੀਂ ਸੀ ਕਿ ਸਾਨੂੰ ਐ ਕਹਿਣ ਬਈ ਵੀ ਬਈ ਨਹੀਂ ਜੇ ਲੜੇ ਹੋ ਤੇ ਘਰ ਆ ਜਾਓ।
ਹਾਂ, ਵੀ ਸੈਅ ਨਹੀਂ ਦਿੱਤੀ ਕਦੇ ਵੀ। ਬਈ ਲੜੇਓ ਤੇ ਘਰ ਆ ਜਾਓ ਹਾਂ।
ਬਿਲਕੁਲ ਸਾਡੇ ਮਾਂ-ਪਿਓ ਨੇ ਸ਼ੁਰੂ ਤੋਂ ਕਿਹਾ ਸੀ ਬਈ ਹੱਸਦੇ ਆਓ ਸੌ ਵਾਰੀ
ਬਿਲਕੁਲ।
ਤੇ ਜੇ ਲੜਕੇ ਆਓਗੇ ਤਾਂ ਸਾਡੇ ਦਰਵਾਜ਼ੇ ਬੰਦ ਨੇ
ਬਿਲਕੁਲ- ਬਿਲਕੁਲ ਸਿਆਣੇ ਮਾਂ- ਪਿਓ ਉਹੀ ਹੁੰਦੇ ਜਿਹੜੇ ਵੀ ਚੰਗੀ ਸਿੱਖਿਆ ਦਿੰਦੇ ਨੇ।
ਬਿਲਕੁਲ- ਬਿਲਕੁਲ ਚਾਹੀਦਾ ਵੀ ਇਹੀ ਹੈ ਜੀ ਆਪਣੇ ਧੀਆਂ ਨੂੰ ਕਹੋ ਬਈ ਹੁਣ ਜਿੱਥੋਂ ਤੱਕ ਤੁਹਾਡਾ ਸਫ਼ਰ ਇਹ ਘਰ ਉਹ ਤੁਸੀਂ ਕੱਟ ਲਿਆ। ਹੁਣ ਤੁਹਾਨੂੰ ਜਿਹੜੀ ਅੱਗੇ ਜਿਹੜੀ ਜਰਨੀ ਸ਼ੁਰੂ ਹੋਣੀ ਹੈ ਉਹ ਤੁਹਾਡਾ ਅਗਲਾ ਘਰ ਏ।
ਬਿਲਕੁਲ- ਬਿਲਕੁਲ।
ਤੁਸੀਂ ਸਭ ਨਾਲ ਰਵੋ ਹੱਸ ਖੇਡ ਕੇ ਆਪਣਾ, ਸਮੇ ਕੱਢੋ?
ਬਿਲਕੁਲ ਜੀ ਨਿੱਕੀ ਜਿਹੀ ਜ਼ਿੰਦਗੀ ਐ ਹੱਸ-ਖੇਡ ਕੇ ਬਿਤਾਉਣੀ ਚਾਹੀਦੀ ਐਬੰਦੇ ਨੂੰ
ਬਿਲਕੁਲ ਜੀ ਬਿਲਕੁਲ। ਇਹ ਚੀਜ਼ਾਂ ਅਸੀਂ ਆਪਣੇ ਬੱਚਿਆਂ ਨੂੰ ਅੱਜ ਦੱਸਾਂਗੇ ਤੇ ਕੱਲ੍ਹ ਨੂੰ ਉਹ ਲਾਈਫ 'ਚ' ਕੁਛ ਕਰ ਪਾਣਗੇ।
ਬਿਲਕੁਲ।
ਤੇ ਦੂਜੀ ਗੱਲ ਇਹ ਵੀ ਹੁੰਦੀ ਐ, ਦੇਖੋ ਜਿਵੇਂ ਅਸੀਂ ਹਾਂ ਆਪਣੇ ਘਰ ਹੁਣ ਮੈਂ, ਮੈਂ ਆਪਣੇ ਹਸਬੈਂਡ ਨਾਲ ਗ਼ਲਤ ਬੋਲਾਂਗੀ। ਉਹ ਮੇਰਾ ਬੱਚਾ ਬਿਲਕੁਲ ਕੋਪੀ ਕਰੇਗਾ।
ਬਿਲਕੁਲ ਜੀ।
ਤੇ ਉਹ ਕਿਉਂਕਿ ਅੱਗੇ ਜਾ ਕੇ ਉਹ ਕਰੇਗਾ ਕਿ, ਜੇ ਮੇਰੀ ਮਾਂ ਮੇਰੇ ਪਿਓ ਨਾਲ ਐਵੇਂ ਕਰਦੀ ਆ ਤੇ ਮੈਂ ਕਿਉਂ ਨਾ ਕਰਾਂ।
ਬਿਲਕੁਲ ਜੀ। ਬਿਲਕੁਲ, ਇਹ ਚੀਜ਼ ਤੇ ਬਹੁਤ ਜ਼ਰੂਰੀ ਏ ਬੜਾ, ਬੜੀ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਏ।
ਹਾਂਜੀ। ਉਸੇ ਹੀ ਜਿਹੜੀਆਂ ਛੋਟੀਆਂ- ਛੋਟੀਆਂ ਗੱਲਾਂ ਨੇ ਨਾ ਅਸੀਂ ਲੋਕ ਜੇ ਆਪ ਸਮਝਏ ਨਾ ਤੇ ਸਾਡੇ ਬੱਚੇ ਵੀ, ਉਹੀ ਰਾਹਤ ਚੱਲਣ ਜੇ ਅਸੀਂ ਸਹੀ ਰਾਹ ਤੇ
ਬਿਲਕੁਲ।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
ਸਾਨੂੰ ਦੇਖ ਕੇ ਸਿੱਖਦੇ ਨੇ, ਸਗੋਂ ਇੰਨਾ ਸੁਣ ਕੇ ਨਹੀਂ ਸਿੱਖਦੇ। ਜਿੰਨਾ ਵੇਖ ਕੇ ਸਿੱਖਦੇ ਨੇ।
ਹਾਂ ਇਹ ਤੇ ਹੈ ਹੀ ਹੈ ਜੀ ਬਿਲਕੁਲ-ਬਿਲਕੁਲ।
ਹਾਂਜੀ।
' ' ਹੁੰਦੀਆਂ ਤੇ ਦੇਖੋ, ਹੁੰਦੀਆਂ ਤੇ ਪਿਆਰੀਆਂ ਨੇ ਧੀਆਂ ਖ਼ਾਸ ਕਰਕੇ ਮਾਵਾਂ ਦੀ ਜ਼ਿਆਦਾ ਪੁੱਤਰਾਂ ਨਾਲ ਬਣਦੀ ਐ। ਧੀਆਂ ਦੀ ਬਣਦੀ ਏ ਆਪਣੇ ਪਿਉਆਂ ਦੇ ਨਾਲ ਬਿਲਕੁਲ-ਬਿਲਕੁਲ। ਜਾਨ ਵਸਦੀ ਐ ਪਿਓ ਦੀ ਨਾ।
ਜੁੜਾਅ ਹੁੰਦਾ, ਹਾਂਜੀ ਇ ਕੁਦਰਤੀ ਜੁੜਾਅ ਐ ਜੀ।
ਹਾਂਅ।
ਧੀਆਂ ਫਿਰ ਪਿਓ ਦਾ ਮਾਣ ਵੀ ਵਧਾਂਦੀਆਂ ਨੇ।
ਬਿਲਕੁਲ-ਬਿਲਕੁਲ ਏ ਤੇ ਹੈ ਇਹ ਐ ਜੀ ਦੇਖੋ ਮਾਂ-ਪਿਓ ਓਈਓ ਕੈਂਦੇ ਨੇ ਬਈ ਧੀਆਂ ਜਿਹੜੀਆਂ ਨੇ ਓ ਟਾਈਮ ਸਿਰ ਵਿਆਈਆਂ ਜਾਣ। ਆਪਣੇ ਘਰਾਂ 'ਚ' ਜਾਣ ਮਾਂ- ਪਿਓ ਦੀ ਇੱਜ਼ਤ ਲੈ ਕੇ, ਪਿਓ ਦੀ ਪੱਗ ਨੂੰ ਦਾਗ ਨਾ ਲੱਗੇ। ਤੇ ਬੱਸ ਇਹੀ ਚੀਜ਼ ਮਾਂ-ਪਿਓ ਮਗਦੇ ਨੇ, ਹੋਰ ਇਨਾਂ ਨੇ ਕੀ ਲੈਣਾ।
ਬਿਲਕੁਲ।
ਹੋਰ ਤੁਸੀ ਦੱਸੋ?
ਧੀਆਂ ਵਾਲੇ, ਧੀਆਂ ਵਾਲੇ ਜੇੜੇ ਮਾਂ-ਪਿਓ ਨੇ
ਹਾਂਜੀ।
ਮਾਣ ਨਾਲ ਕਹਿ ਵੀ ਦਿੰਦੇ ਨੇ ਨਾ ਕਹਿੰਦੇ ਸਾਡੀ ਧੀ ਏ। ਉਹ ਇ ਏਸੇ ਕਰਕੇ ਈ ਆਖਦੇ ਨੇ ਨਾ।
ਚਲੋ ਵੀਰ ਜੀ ਮੈਂ ਧਾਨੂੰ ਫਿਰ ਕੌਲ ਕਰਦੀ ਆਂ ਮੈਨੂੰ ਨਾ ਫੋਨ ਆਂਦਾ ਪਿਆ।
ਹਾਂਜੀ ਠੀਕ ਐ ਜੀ ਸਤਿ ਸ਼੍ਰੀ ਅਕਾਲ ਜੀ।